ਹਾਂਜੀ,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
ਕਿਵੇਂ ਉਹ?
ਵਧੀਆ ਤੁਸੀਂ ਦੱਸੋ
ਹਾਂਜੀ -ਹਾਂਜੀ ਵਧੀਆ ਸੀ ਵੀ ਹੋਰ ਕੀ ਕਰਦੇ
ਮੈਂ ਪੋਚੇ ਮਾਰਦੀ ਪਈ ਹਾ
ਅੱਛਾ ਹੋਇਆ ਨਹੀਂ ਹੱਲੇ ਕੰਮ ਤੁਹਾਡਾ
ਨਹੀਂ
ਓ ਹੋੋ
ਤੁਸੀਂ ਕੀ ਕਰਦੇ
ਮੈਂ ਤੇ ਵੇਲੀ ਮੇਰੀ ਮੰਮਾ ਨੇ ਤੇ ਅੱਜ ਮੈਨੂੰ ਸਵੇਰੇ ਉਠਾ ਦਿਤਾ ਸੀ ਸਾਢੇ ਅੱਠ ਵਜੇ ਸਾਰਾ ਕੰਮ ਹੋ ਗਿਆ ਸਵੇਰੇ- ਸਵੇਰੇ ਪੌਣੇ ਸੱਤ ਵਜੇ ਠਾ ਤਾਂ ਹਾਂਜੀ। ਮੇਰਾ ਟਾਈਮ ਈ ਨੀ ਪਾਸ ਹੋ ਰਿਆ ਸੀਗਾ। ਮੈਂ ਸੋਚਿਆ ਭੈਣ ਜੀ ਨੂੰ ਫੋਨ ਕਰ ਲਾਂ।
ਕਿੰਨੇ ਦਿਨ ਹੋ ਗੇ ਤਾਨੂੰ ਫੋਨ ਨੀ ਕੀਤਾ ਸੀ। ਮੈਂ ਕਿਹਾ ਹਾਲ ਚਾਲ ਵੀ ਪੁੱਛ ਲੈਣੀ ਆ ਨਾਲੇ ਠੀਕ ਠਾਕ ਨੇ।
ਹਾਂਜੀ -ਹਾਂਜੀ। ਹੋਰ ਦੱਸੋ?
ਬਸ ਵਧੀਆ।
ਹਮ। ਰੋਟੀ ਰੂਟੀ ਤੇ ਬਣਾਈ ਨੀ ਹੋਣੀ ਹੱਲੇ।
ਤੇ ਕੰਮ ਨੀ ਖਤਮ ਹੁੰਦਾ। ਰੋਟੀ ਕੀ ਬਨਾਨੀ।
ਮੰਮਾ ਕਿੱਥੇ ਨੇ ਤਾਡੇ?
ਮੰਮੀ ਬਣਾਣਗੇ ਰੋਟੀ ਤੇ।
ਅੱਛਾ-ਅੱਛਾ ਠੀਕ। ਫਿਰ ਡਾਂਟ ਨੀ ਪਈ ਤੁਆਨੂੰ ਹਲੇ ਤੱਕ ਕੰਮ ਨੀ ਹੋਇਆ?
ਨਈ ਉਹ ਆਰੂ ਲਾਣ ਅਲਾ ਆਇਆ ਸੀ ਨਾ ਤੇ ਉਹਨੇ ਡਰਿਲ ਵਗੈਰਾ ਮਾਰੀ ਤੇ ਦੁਬਾਰਾ ਕੱਢਨਾ ਪਿਆ।
ਅੱਛਾ।
ਹਾਂ।
ਠੀਕ-ਠੀਕ-ਠੀਕ। ਮੈਂ ਸੋਚਿਆ ਸਵੇਰ ਦਾ ਈ ਨੀ ਕੀਤਾ ਕੰਮ।
ਨਈ ਨੀ ਥੋੜਾ ਜਾ ਕੱਢ ਲਿਆ ਸੀ। ਬਾਕੀ ਪੋਚਾ ਪੋਚੇ ਰਹਿ ਗਏ ਸੀ ਉਹ ਬਾਅਦ ਚੋ ਈ ਮਾਰਨਾ ਪਿਆ ਫੇਰ।
ਹਾਂਜੀ-ਹਾਂਜੀ। ਹੋਰ ਦੱਸੋ ਤੁਸੀਂ?
ਹੋਰ ਬਸ ਵਧੀਆ।
ਅੱਗੇ ਕੀ ਨਈ ਨਈ ਮੈਂ ਨਈ ਗਈ ਕਿਤੇ। ਗਰਮੀ ਬਹੁਤ ਸੀ, ਹੁਣ ਤਾਂ ਫੇਰ ਵੀ ਮੌਸਮ ਠੀਕ ਹੈ ਨਹੀਂ ਤੇ। ਅਤੇ ਜੂਨ ਦੀ ਐਂਡਿੰਗ 'ਚ ਤਾਂ ਇੰਨੀ ਗੁਰਮੀ ਹੋ ਗਈ ਸੀ।
ਹਾਂ, ਤੁਹਾਨੂੰ ਬਾਰਿਸ਼ ਆਈ ਸੀ ਤੁਹਾਡੇ ਕੋਲ ਉੱਥੇ
ਹਾਂਜੀ ਹਾਂਜੀ ਆਈ ਸੀ।
ਓਕੇ
ਬਾਰਿਸ਼ ਆਈ ਤੇ ਮੱਛਰ ਹੀ ਬਹੁਤ ਹੋ ਗਿਆ ਇੱਧਰ, ਨਾਲ ਇੱਧਰ ਪਲਾਟ ਮੈਂ ਨਾ ਖਾਲੀ ਤੋਂ ਉੱਥੇ ਝਾੜੀਆਂ ਜਿਹੀ ਨਾ, ਉੱਥੇ ਮੱਛਰ ਹੀ ਮੱਛਰ ਹੋ ਗਏ ਫਿਰ
ਅੱਛਾ ਹਾਂ, ਪਿੰਡ ਹੈ ਨਾ ਉੱਧਰ
ਨਹੀਂ ਨਹੀਂ ਹੈ ਤੇ ਮਤਲਬ ਕਲੋਨੀ ਹੈ, ਪਲਾਟ ਕੱਟੇ ਹੋਏ ਨੇ ਹਾਂਜੀ, ਇੱਕ ਸਾਡੇ ਘਰ ਦੇ ਸਾਈਡ ਚ ਆ ਅਤੇ ਇੱਕ ਸਾਹਮਣੇ
ਓਕ
ਹਾਂਜੀ ਹਾਂਜੀ
ਹੋਰ ਦੱਸੋ ਤੁਸੀਂ?
ਬੋਲ--ਤੁਸੀਂ ਕੁਕਿੰਗ ਕਰ ਲੈਂਦੇ ਔ?
ਹਾਂਜੀ-ਹਾਂਜੀ।
ਓਕੇ। ਕੀ-ਕੀ ਬਣਾ ਲੈਣੇ ਔ ਫੇਰ?
ਮੈਂ। ਪਲੱਸ ਟੂ ਤੋਂ ਪਹਿਲਾਂ ਤਾਂ ਬਸ ਮੈਨੂੰ ਤੜਕੇ ਵਾਲੇ ਚੌਲ ਆਉਂਦੇ ਸੀ, ਅਤੇ ਮੈਗੀ ਅਤੇ ਪਾਸਤਾ ਰੋਟੀ ਵੀ ਨਹੀਂ ਬਣਦੀ ਸੀ ਸਹੀ ਫੇਿਰ ਉਸ ਤੋਂ ਬਾਅਦ ਘਰ ਵਿਹਲੇ ਸੀ ਪੰਜ ਮਹੀਨੇ, ਮੈਂ ਕਿਹਾ, ਕੁਕਿੰਗ ਸਿੱਖ ਲਈਏ ਫਿਰ ਸਿੱਖੀ, ਹੁਣ ਤਾਂ ਭਾਰਤ ਦੇ ਨਕਸ਼ੇ ਵੀ ਨਹੀਂ ਬਣਦੇ ਰੋਟੀ ਸਹੀ ਬਣਦੀ ਹੈ ਗੋਲ, ਹਾਂਜੀ ਹਾਂਜੀ, ਬਸ ਮੈਨੂੰ ਉਹ ਨਹੀਂ ਆਉਂਦੇ ਕਰੇਲੇ ਭਰੇ ਹੋਏ ਕੱਟ ਕੇ ਤਾਂ ਬਣਾ ਦਿੰਦੀ ਹਾਂ, ਠੀਕ ਮਠਾ ਅਤੇ ਕੜੀ ਨਹੀਂ ਆਉਂਦੀ ਤੇ ਸਾਗ, ਸਾਗ ਹੁਣ ਸਰਦੀਆਂ 'ਚ ਸਿੱਖਾਂਗੀ।
ਛਾਂ ਅ
ਹਾਂਜੀ, ਇੱਕ ਦਿਨ ਕੋਸ਼ਿਸ਼ ਕੀਤੀ ਸੀ। ਉਹ ਕਰੇਲੇ ਬਣਾਉਣ ਦੀ, ਬਣੇ ਨਹੀਂ ਉਹ ਸਾੜ ਗਏ।
ਅੱਛਾ
ਹੋਰ ਇਨੇ ਮਹਿੰਗੇ ਵੀ ਲਏ, ਬਸ ਨਵੇਂ ਨਵੇਂ ਤਾਂ ਆਏ ਸੀ। ਇੰਨੇ ਮਹਿੰਗੇ ਲਏ ਵੀ ਉਹ ਸਾੜ ਵੀ ਗਏ।
ਫਿਰ ਮੰਮੀ ਕਹਿੰਦੀ, ਪੈਸੇ ਮੇਰੇ ਲੱਗੇ ਨੇ, ਮੈਂ ਤਾਂ ਖਾਂਗੀ, ਮੈਂ ਖਾ ਲਉ ਮੈਂ ਤੇ ਨੀ ਖਾਧਾ, ਮੈਨੂੰ ਤੇ ਕੜ ਕੜਵੇ ਲੱਗ ਰਹੇ ਸੀ, ਮੈਂ ਕਿਹਾ, ਤੁਸੀਂ ਖਾਓ, ਮੰਮੀ ਨੇ ਹੀ ਖਾਧੇ ਫਿਰ।
ਅੱਛਾ
ਹਾਂਜੀ, ਫੇਰ ਅਗਲੇ ਦਿਨ ਉਹ ਗਰਮੀ ਕਰਕੇ ਖ਼ਰਾਬ ਹੀ ਹੋ ਗਏ, ਸੱਟਣੇ ਪਏ ਫਰ ਹੋਰ ਦੱਸੋ ਤੁਸੀਂ ਤੁਹਾਡੀ ਫੇਵਰੇਟ ਸਬਜ਼ੀ ਕਿਹੜੀ ਹੈ,
ਉਲਟ ਤੇ ਸਾਰੇ ਈ ਖਾ ਲੈਨੇ ਆਂ।
ਹਰੀ ਸਬਜ਼ੀ ਚੋ ਦੱਸੋ? ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।